ਹੈਲੋ ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਨੇ ਤੁਹਾਡੇ?
ਹਾਂਜੀ ਠੀਕ ਠਾਕ ਜੀ ਤੁਸੀਂ ਸੁਣਾਓ ਤੁਹਾਡਾ ਕੀ ਹਾਲ ਏ?
ਮੈਂ ਵੀ ਬਸ ਜੀ ਠੀਕ ਹੈਗੀ ਆ ਹੋਰ ਤੁਸੀਂ ਕੀ ਕਰਦੇ ਪਏ ਸੀਗੇ?
ਬਸ ਭੈਣ ਜੀ ਤੁਹਾਨੂੰ ਯਾਦ ਕਰਦੇ ਸੀਗੇ। ਬੜੇ ਦਿਨ ਹੋ ਗਏ ਤੁਹਾਡੇ ਨਾਲ ਗੱਲਬਾਤ ਨੀ ਹੋਈ ਮੈਂ ਕਿਹਾ ਯਾਦ ਕਰ ਲਈਏ ਭੈਣ ਜੀ ਨੂੰ ਗੱਲ ਕਰ ਲਈਏ।
ਹਾਂ ਤੁਸੀਂ ਦੇਖੋ ਯਾਦ ਕੀਤਾ ਅਸੀਂ ਤੁਹਾਨੂੰ ਫੋਨ ਕਰ ਲਿੱਤਾ।
ਬਸ ਏਦਾਂ ਈ ਹੈ ਫੇਰ।
ਹੋਰ ਕੀ
ਦਿਲਾਂ ਨੂੰ ਪਛਾਣ ਹੋ ਜਾਂਦੀ ਹੈ।
ਹਾਂਜੀ-ਹਾਂਜੀ ਇਹ ਤਾਂ ਬਿਲਕੁਲ ਜੀ ਬਿਲਕੁਲ।
ਹਾਂਜੀ
ਹੋਰ ਤੁਸੀਂ ਦੁਪਹਿਰ ਦੀ ਰੋਟੀ ਬਣਾ ਲੀਤੀ?
ਨਹੀਂ ਭੈਣ ਜੀ ਹਾਲੇ ਦੁਪਹਿਰ ਦੀ ਤਾਂ ਨਹੀਂ ਬਣਾਈ ਹਲੇੇ ਸਵੇਰ ਦੇ ਕੰਮ ਖ਼ਤਮ ਕਰਦੇ ਪਏ ਆ।
ਹੂੰ-ਹੂੰ ਨਹੀਂ ਨਹੀਂ ਦੁਪਹਿਰੇ ਮੈਂ ਕਿਹਾ ਸਬਜ਼ੀ-ਸੁਬਜੀ ਬਣਾ ਕੇ ਰੱਖ ਲਈ।
ਹਾਂਜੀ-ਹਾਂਜੀ ਸਬਜ਼ੀ ਬਣਾ ਲੀਤੀ ਹੈ, ਦੁਪਹਿਰ ਵਾਸਤੇ। ਹਾਂਜੀ, ਹੋਰ ਸੁਣਾਓ ਬੱਚੇ ਤੁਹਾਡੇ ਗਏ ਹੋਏ ਸਕੂਲ?
ਬਸ ਜੀ ਛੋਟੇ ਵਾਲਾ ਤਾਂ ਆਣ ਵਾਲਾ ਹੁਣ। ਹੋਰ ਪੰਦਰਾਂ ਵੀਹ ਮਿੰਟ ਤਾਂ ਆਪਣੇ ਘਰ ਆ ਜਾਣਾ।
ਅੱਛਾ ਜੀ।
ਉਹਦੀ ਕਲਾਸ ਛੋਟੀ ਹੈ ਨਾ ਭੈਣ ਜੀ।
ਹਾਂਜੀ।
ਏਸ ਕਰਕੇ ਜਲਦੀ ਆ ਜਾਂਦਾ ਉਹ।
ਅੱਛਾ ਜੀ।
ਹਾਂਜੀ, ਤੇ ਮੈਂ ਪੁੱਛਣਾ ਸੀ ਭੈਣ ਜੀ ਜਦੋਂ ਮੈਂ ਤੁਹਾਡੇ ਨਾਲ ਸੂਟ ਪਾ ਕੇ ਦੇਖਦੀ ਆ ਸੂਟ ਬੜੇ ਘੈਂਟ-ਘੈਂਟ ਹੁੰਦੇ ਨੇ। ਮੈਨੂੰ ਏਦਾਂ ਦੇ ਸੂਟ ਭੈਣ ਜੀ ਲੱਭਦੇ ਨੀ ਕਿਤੇ। ਤੇ ਤੁਸੀਂ ਕਿੱਥੋਂ ਲੈਂਦੇ ਹੋ ਭੈਣ ਜੀ?
ਭੈਣ ਜੀ ਸਾਡੇ ਘਰ ਦੇ ਕੋਲ ਨਾ ਇੱਕ ਮਾਰਕੀਟ ਹੈਗੀ ਬੜੀ ਵਧੀਆ।
ਅੱਛਾ ਜੀ
ਹਾਂਜੀ ਉੱਥੋਂ ਹੀ ਅਸੀਂ ਜਾ ਕੇ ਲੈਂਨੇ ਹਾਂ ਕੱਪੜਾ ਸਾਨੂੰ ਅਸੀਂ ਕੋਈ ਮਾਰਕੀਟ ਰੱਖੀ ਹੋਈ ਆ। ਉੱਥੇ ਦੇਖ ਕੇ ਸੋਹਣੀ ਤਰਾਂ। ਸੋਹਣੀ ਤਰਾਂ ਵਿਖਾਦੇ ਨੇ ਕੋਈ ਚਿੜ- ਚਿੜ ਬਾਾਜ਼ੀ ਨਹੀਂ ਕਰਦੇ। ਕੱਪੜਾ ਵੀ ਸੋਹਣੀ ਤਰਾਂ ਖੋਲ ਕੇ, ਚੁੰਨੀ ਵੀ ਖੋਲ ਕੇ ਵਿਖਾਦੇ ਨੇ।
ਹੂੰ-ਹੂੰ, ਹੂੰ ਅੱਛਾ ਜੀ। ਤੇ ਸੇਲ ਵਗੈਰਾ ਵੀ ਲਗਾਉਂਦੇ ਨੇ ਉਹ।
ਨਹੀਂ ਭੈਣ ਜੀ, ਸੇਲ ਨੀ ਲਾਦੇ ਉਹ। ਤੇ ਉਹ ਘੱਟ ਰੇਟ ਵੀ, ਨੀ ਕਰਦੇ ਇੱਕ ਮੁੱਲ ਦੀ ਦੁਕਾਨ ਰੱਖੀ ਹੋਈ ਉਹਨਾਂ ਨੇ।
ਪਰ ਮੈਂ ਤਾਂ ਭੈਣ ਜੀ ਪਿੱਛੇ ਦੇਖਿਆ ਸੀ। ਕਿ ਤੁਹਾਡੇ ਜਿਹੜੇ ਘਰ ਦੇ ਕੋਲ ਮਾਰਕੀਟ ਹੈਗੀ ਆ। ਨੈੱਟ ਤੇ ਬੜਾ ਦਿਖਾਉਦੇ ਪਏ ਸੀ। ਉਹਨਾਂ ਨੇ ਸੇਲ ਲਾਈ ਹੋਈ ਹੈ।
ਭੈਣ ਜੀ ਸੇਲ ਵਾਲੇ, ਮਾਲ ਦਾ ਨਾ ਇੱਕ ਨੁਕਸਾਨ ਵੀ ਹੁੰਦਾ ਜੇ। ਹਾਂਜੀ, ਇਸ ਤਰਾਂ ਹੈ। ਕਦੀ ਸਲਵਾਰ ਦਾ ਕੱਪੜਾ, ਘਟੀਆ ਲਾ ਦਿੰਦੇ ਨੇ ਕਦੀ ਚੁੰਨੀ ਛੋ ਟੀ, ਜੀ ਲਾ ਦਿੰਦੇ ਨੇ। ਡੇਢ ਪੰ ਪੌਣੇ ਦੋ ਮੀਟਰ ਦੀ ਚੁੰਨੀ ਲਾ ਦਿੰਦੇ ਨੇ। ਕੋਈ ਨਾ ਕੋਈ ਨ ਘੱਟ ਕ ਕਮੀ ਰੱਖ ਛਡਦੇ ਨੇ, ਸੇਲ ਵਾਲੇ ਮਾਲ ਚ। ਸਲਵਾਰ ਦਾ ਕੱਪੜ। ਘਟੀਆ ਨਿਕਲੇ ਤਾਂ ਨੀ ਵਧੀਆ ਲੱਗਦਾ ਸੂਟ। ਪਾਇਆ ਹੋਇਆ। ਇੱਕੋ ਜਿਹਾ ਰੰਗ ਬਰਾਬਰ ਨਹੀਂ ਹੁੰਦਾ। ਸੂਟ ਦਾ ਫੇਰ ਪੂਰਾ।
ਅੱਛਾ ਜੀ।
ਹਾਂਜੀ ਇਹ ਫੇਰ, ਨੁਕਸਾਨ ਵੀ ਹੁੰਦਾ ਸਿਹਤ ਵਾਲੇ ਸਿਹਤ ਵਾਲਾ। ਘੱਟ ਰੇਟ ਚ ਸਸਤਾ ਜ਼ਰੂਰ ਹੁੰਦਾ। ਪਰ ਉਹਦਾ ਨਾ ਇਹ ਨੁਕਸ। ਤਾਂ ਰਹਿ ਜਾਂਦਾ ਫੇਰ ਮਜ਼ਾ ਨਹੀਂ ਆਉਂਦਾ, ਕੱਪੜਾ ਪਾਉਣ ਦਾ ਫੇਰ ਦਿਲ ਨੀ ਕਰਦਾ।
ਅੱਛਾ ਜੀ। ਹਾਂਜੀ ਇਹ ਤਾਂ ਹੈਗਾ ਭੈਣ ਜੀ। ਮੈਨੂੰ ਤੁਹਾਡੇ ਸੂਟ ਬੜੇ ਵਧੀਆ- ਵਧੀਆ ਲੱਗਦੇ ਨੇ। ਪਿਓਰ ਕੋਟਨ ਦੇ ਪਾਏ ਹੁੰਦੇ ਨੇ। ਮੈਨੂੰ ਤਾਂ ਇੱਦਾਂ ਦੇ ਕੋਟਨ ਦੇ ਸੂਟ ਮਿਲਦੇ ਹੀ ਨਹੀਂ ਹੈਗੇ। ਮੈਂ ਬੜੀ ਤੰਗ ਹੋਈ ਪਈਆਂ ਮਿਕਸ ਕੱਪੜਾਉਂਦਾ ਹੈ ਤਾਂ, ਗਰਮੀ ਨੇ ਅੱਤ ਚੱਕੀ। ਕੀ ਇੰਨਾ ਪਸੀਨਾ ਆਉਂਦਾ ਬੁਰਾ ਹਾਲ ਹੈੇਗਾ, ਤੇ। ਉਹਦੇ ਨਾਲ, ਉਤੋਂ ਏਦਾ ਮੈਂ ਤਾਂ ਬੜੀ। ਇਸ ਚੀਜ਼ ਤੋਂ, ਨਾ ਤੰਗ ਹੋਈ ਪਈਆਂ ਭੈਣ ਜੀ।
ਇਸ ਲਈ ਭੈਣ ਜੀ, ਹਾਂਜੀ ਅੱਛਾ ਜੀ।
ਹਾਂਜੀ ਮੈਂ ਸੋਚਿਆ, ਤੁਸੀਂ ਓਨਲਾਈਨ ਵੀ ਲੈਂਦੇ ਹੋਵੋਗੇ।
ਨਹੀਂ- ਨਹੀਂ ਭੈਣ ਜੀ, ਔਨਲਾਈਨ ਤਾਂ ਕਦੇ ਵੀ ਨਹੀਂ, ਅਸੀਂ ਕੱਪੜੇ ਖਰੀਦਦੇ। ਅਸੀਂ ਕੱਪੜਾ ਲੈਣਾ ਹੋਵੇ ਤੇ, ਆਪੇ ਅਸੀਂ ਬਾਜ਼ਾਰ ਜਾਂਦੇ ਹਾਂ।
ਅੱਛਾ ਔਫਲਾਈਨ ਔਨਲਾਈਨ ਤੇ, ਫੇਰ ਨੁਕਸਾਨ ਹੀ ਨੁਕਸਾਨ ਨਾ ਫੇਰ।
ਹਾਂਜੀ, ਓਨਲਾਈਨ ਦੇ ਵੀ ਨੁਕਸਾਨ ਨੇ, ਜਿਹੜੇ ਸੇਲ ਵਿਚ ਲੱਗੇ ਹੁੰਦੇ ਨੇ। ਉਹਨਾਂ ਨੇ ਰੇਟ ਤਾਂ ਜ਼ਰੂਰ ਘੱਟ ਲਾਏ ਹੁੰਦੇ ਨੇ। ਪਰ ਨੁਕਸਾਨ ਹੁੰਦੇ ਉਹਨਾਂ ਦੇ, ਕੱਪੜੇ ਬੜੇ ਘੱਟ ਨਿਕਲਦੇ ਨੇ। ਫੇਰ ਸੂਟ ਬਣਦਾ ਨੀ ਹੈਗਾ, ਵਧੀਆ ਤਰਾਂ। ਇਹ ਚੀਜ਼, ਤਾਂ ਹੋ ਜਾਂਦਾ ਇਹਨੂੰ। ਨੁਕਸਾਨ ਫੇਰ, ਦਿਲ ਨੀ ਕਰਦਾ ਕੱਪੜਾ ਪਾਉਣ ਤੇ।
ਅੱਛਾ, ਮੈਂ ਤਾਂ ਬੜਾ। ਗ਼ਲਤ ਗੱਲ ਹੈ। ਮੈਂ ਉਹਦੋਂ ਸੋਚ ਰਹੀ ਸੀ, ਮੈਨੂੰ ਸਰਦਾਰ ਜੀ ਕਹਿੰਦੇ ਸੀ ਚੱਲ ਤੈਨੂੰ ਨਾ ਦੋ- ਤਿੰਨ ਸੂਟ ਦਵਾ ਦਿੰਦਾ ਵਾ ਕੋਟਨ ਦੇ, ਗਰਮੀ ਬੜੀ ਪੈ ਰਹੀ ਹੈਗੀ ਹੈ। ਤੇ ਤੈਨੂੰ ਦਵਾ ਦਿੰਦਾ ਵਾ। ਤੇ ਮੈਂ ਕਿਹਾ ਚੱਲ ਭੈਣ ਜੀ ਨੂੰ ਪੁੱਛ ਪੁਛਦੀ ਹਾ ਭੈਣ ਜੀ ਕਿੱਥੋਂ ਲੈਂਦੇ ਨੇ। ਮੈਂ ਸੋਚਿਆ ਤੁਹਾਡੇ ਘਰ ਦੇ ਕੋਲ ਕਿਸੇ ਵਧੀਆ ਮਾਰਕੀਟ ਚ ਸੇਲ- ਸੂਲ ਲੱਗੀ ਹੈ। ਜਾਂ ਫੇਰ ਤੁਸੀਂ ਔਨਲਾਈਨ ਮੰਗਵਾਉਂਦੇ ਹੋ? ਤਾਂ ਮੈਂ ਫੇਰ, ਓਨਲਾਈਨ ਔਡਰ ਪਾ ਦਿੰਦੀ ਹਾਂ। ਸਾਈਟ ਪੁੱਛ ਲਾਂਗੀ, ਕਿਹੜੀ ਸਾਈਟ ਤੋਂ ਮੰਗਵਾਉਂਦੇ ਹੋ।
ਨਹੀਂ ਭੈਣ ਜੀ, ਇੱਥੇ ਘਰੋਂ ਮਾਰਕੀਟ ਤੋਂ ਹੀ ਆਪਾਂ ਲੈਂਦੇ ਹਾਂ। ਇੱਥੇ ਨੇੜੇ ਤੋਂ ਹੀ। ਤੇ ਸੇਲ ਵਾਲਾ, ਤਾਂ ਆਪਾਂ ਬਿਲਕੁਲ ਵੀ ਨਹੀਂ ਲੈਂਦੇ। ਸਾਡੇ ਕੱਪੜੇ ਮਹਿੰਗੇ ਜ਼ਰੂਰ ਹੁੰਦੇ ਨੇ। ਪਰ ਸੋਹਣੇ ਵੀ ਹੁੰਦੇ ਨੇ ਤੇ ਕੱਪੜਾ ਵੀ ਖੁੱਲਾ- ਡੁੱਲਾ ਹੁੰਦਾ ਐ। ਇਹ ਨੀ ਕਿ ਕੱਪੜਾ ਘੱਟ ਵੇ। ਨਿਕਲੇ ਤੇ ਫੇਰ ਪਰੇਸ਼ਾਨੀ ਹੋ ਜਾਂਦੀ ਹੈ। ਕੱਪੜਾ ਕਿਵੇਂ ਸਵਾਈਏ ਕੱਪੜਾ ਫੇਰ। ਪੂਰਾ ਬੰਦਾ ਨਹੀਂ ਹੈਗਾ। ਚਾਹੇ ਅਸੀਂ ਪੈਸੇ ਜ਼ਰੂਰ ਜ਼ਿਆਦਾ ਖ਼ਰਚ ਲਈ ਦੇ ਨੇ। ਪਰ ਕੱਪੜਾ ਵਧੀਆ। ਪਾਇਦਾ ਹੈਗਾ।
ਠੀਕ ਹੈ ਭੈਣ ਜੀ ਬਹੁਤ ਵਧੀਆ ਗੱਲ ਹੈ ਫੇਰ ਤਾਂ ਤੇ ਕਿਆ ਨਾਮ ਹੈ ਭੈਣ ਜੀ ਜਿਵੇਂ ਲੈਸ। ਲੈਸਾ ਵਗੈਰਾ ਸੂਟ ਤੇ ਤੁਹਾਡੇ ਲੱਗੀਆਂ ਹੁੰਦੀਆਂ ਐ ਫਿਰ ਬੁਟੀਕ ਵਾਲੀ ਲਗਾਉਂਦੀ ਹੈ। ਐ ਲੈਸਾਂ ਲੱਗੀਆਂ ਲਗਾਈਆਂ ਸੂਟ ਮਿਲ ਜਾਂਦੇ ਨੇ ਅੱਜ ਕੱਲ।
ਅੱਜ ਕੱਲ ਲੈਸਾਂ ਲੱਗੀ ਲਗਾਈਆਂ ਵੀ ਕਈ ਸੂਟ ਮਿਲਦੇ ਨੇ ਚੁੰਨੀਆਂ ਤੇ ਚਾਰੋਂ ਪਾਸੇ ਲੈਸਾਂ ਲ ਹੁੰਦੀਆਂ ਨੇ ਬਵ ਸ ਸੂਟਾ ਦੇ ਵੀ ਘੇਰੇ ਤੇ ਵੀ ਨੀਚੇ ਲੈਸਾਂ ਲੱਗੀਆਂ ਹੁੰਦੀਆਂ ਮਿਲਦੀਆਂ ਪਈ ਨੇ ਅੱਜ ਕੱਲ੍ਹ ਤਾਂ। ਬਾਕੀ ਜੇ ਅਗਰ ਮਨ ਹੋਵੇ ਲੈਸ ਹੋਰ ਲਵਾਨ ਦਾ ਕੋਈ ਐਦਾ ਗਲੇ ਤੇ ਡਿਜ਼ਾਇਨ ਪਾਏ ਵਿੱਚ ਕਟਿੰਗ ਕਰਕੇ ਵਿੱਚ ਹੋਰ ਡਿਜ਼ਾਇਨ ਪਵਾਣੇ ਨੇ ਤਾਂ ਸੂਟ ਦੇ ਵਿੱਚ ਜਿਵੇਂ ਅੱਜ ਕੱਲ੍ਹ ਸਾਈਡਾਂ ਤੇ ਚੱਲੀਆਂ ਹੋਈਆਂ ਨੇ ਕੱਟ ਕਰਕੇ ਲੈਸਾਂ ਲਵਾਉਂਦੇ ਨੇ। ਉਹ ਫੇਰ ਅਸੀਂ ਆਪ ਬਜ਼ਾਰੋ ਆਪੇ ਆਪਣੀ ਮਨਪਸੰਦ ਦੀ ਲੈਸ ਖਰੀਦ ਕੇ ਲੈ ਦੇਣੇ ਆ ਉਹਨੂੰ ਦੇ ਦੇਣੇ ਆ ਬੁਟੀਕ ਵਾਲੇ ਨੂੰ ਤੇ ਉਹ ਫੇਰ ਸੀ ਛੱਡਦੀ ਤੇ ਲੈਸਾ ਲਾ ਕੇ ਸੋਹਣੇ ਡਿਜ਼ਾਇਨ ਪਾ ਦਿੰਦੀ ਹੈ ਗਲੇ ਤੇ ਵੀ ਉਹਦੇ ਤੇ ਵੀ।
ਹਾਂਜੀ।
ਹਾਂਜੀ, ਤੇ ਨਾਲ ਅੱਜ। ਅਜਕਲ ਭੈਣਜੀ ਫਾਰਸ਼ੀ ਸਲਵਾਰ ਦਾ ਬੜਾ ਰਿਵਾਜ਼ ਚੱਲਿਆ ਪਿਆ ਇੱਥੇ ਤਾਂ। ਫਾਰਸ਼ੀ ਸਲਵਾਰ ਤੁਸੀਂ ਸੁਣਿਆ ਭੈਣ ਜੀ।
ਸੁਣਿਆ ਤਾਂ ਹੈਗਾ ਮੈਂ ਪਾਈ ਵੀ ਇਕ ਅਧੇ ਤੇ ਦੇਖੀ ਹੈ ਪਰ ਮੈਂ ਆਪ ਨੀ ਅਜੇ ਤੱਕ ਬਣਵਾਈ ਭੈਣ ਜੀ।
ਹ ਭੈਣਜੀ ਫਾਰਸੀ ਸਲਵਾਰ ਦਾ ਤਾਂ ਬਹੁਤ ਰਿਵਾਜ਼ ਚੱਲਿਆ ਪਿਆ ਤੁਸੀਂ ਇੱਕ ਸਲਵਾਰ ਪਾ ਕੇ ਦੇਖੋ। ਬੜਾ ਵਧੀਆ ਲੱਗਦਾ ਹੈਗਾ ਖੁੱਲੇ ਖੁੱਲੇ ਪੌਨਚੇ ਨੇ ਵੱਡੇ ਵੱਡੇ ਪੌਨਚੇ ਹੁੰਦੇ ਨੇ ਫਾਰਸੀ ਸਲਵਾਰ ਉਹਨੂੰ ਕੈਂਦੇ ਨੇ ਹਾਂਜੀ ਨਾਲ ਓਦੇ ਤੇ ਲੈਸ ਦਾ ਡਿਜ਼ਾਇਨ ਪਵਾਓ ਬੋਤ ਵਦੀਆ ਲੱਗਦੈ ਅੱਜ ਕੱਲ ਕਾੱਲੇਜ ਵਿੱਚ ਤਾ ਕੁੜੀਆਂ ਨੂੰ ਜਿਨੂੰ ਮਰਜ਼ੀ, ਜੇੜੀ ਮਰਜ਼ੀ ਕੁੜੀ ਦੇਖਲੋ ਫਾਰਸ਼ੀ ਸਲਵਾਰ ਪਾਂਦੀਆਂ ਪਿਆਂ ਨੇ।
ਅੱਛਾ, ਫੇਰ ਯਾਨੀ ਕਿ ਕਾਫ਼ੀ ਰਿਵਾਜ਼ ਚੱਲਦਾ ਪਯੈ ਨਾ, ਫਰਸ਼ੀ ਸਲਵਾਰ ਦਾ
ਇੱਥੇ ਬੋਤ ਰਵਾਜ ਚੱਲਦਾ ਪਯੈ ਫਾਰਸ਼ੀ ਸਲਵਾਰ ਦਾ ਤਾ ਤੁਸੀ ਵੀ ਪੈਨਜੀ ਸਵਾਲੋ।
ਪਰ ਮੈਂ ਵੀ ਇੱਕ ਸੂਦੇ ਸੂਟ ਦੀ ਬਨਵਾਨੀ ਆਂ ਤੇ ਹੋਰ ਕਿਸ ਕਿਸ ਚੀਜ਼ ਦਾ ਟਰੈਂਡ ਚੱਲਦਾ ਪਇਆ ਮੈਂ ਸੂਟ ਲਿਆਣੇ ਨੇ ਤਿੰਨ-ਚਾਰ ਇਕੱਠੇ ਕੈਂਦੇ ਸੀ ਸਰਦਾਰ ਜੀ ਲੈ ਕੇ ਦਵਾਂਗਾ। ਤੇ ਹੋਰ ਕਿਸ, ਕਿਸ ਚੀਜ਼ ਦਾ ਟਰੈਂਡ ਚੱਲਦਾ ਪਿਯੈ, ਫੇਰ ਮੈਂ ਓਸ ਸਾਬ ਨਾਲ ਈ ਸੂਟ ਲਿਆਵਾਂ।
ਹਾਂ, ਮ ਜਾਦਾਤਰ ਅੱਛਾ ਜੀ, ਆਮ ਜਾਦਾਤਰ ਰੂਟੀਨ ਵਿੱਚ ਤਾ ਹਰ ਕੋਈ ਪੈਂਟ ਪਲਾਜ਼ੋ ਈ ਪਾਂਦਾ ਪਯੈ ਓਹੀ ਪਾਂਦੇ ਨੇ, ਕੰਫਰਟੇਬਲ ਵੀ ਰੈਂਦੈ ਬੈਠਨ-ਉੱਠਨ ਚ ਤੁਰਨ, ਫਿਰਨ ਚ ਤਾ ਸਾਰੇ ਓਹੀ ਪਾਂਦੇ ਨੇ ਜਾਦਾਤਰ ਤਾ, ਬਾਕੀ ਹਾਂਜੀ, ਫ਼ਾਰਸੀ ਸਲਵਾਰ ਵੀ ਵਦੀਆ ਚੱਲਦੀ ਪਿਏ, ਤੇ ਬਾਕੀ ਸਾ ਚੌੜੇ ਪੋਂਚੇ ਵਾਲੀ ਵੀ ਸਲਵਾਰਾ ਚੱਲਦੀਆਂ ਪਿਆਂ ਨੇ।
ਅੱਛਾ, ਫੇਰ ਆ ਗਿਯਾ ਚੌੜੇ ਪੋਂਚੇ ਆਲੀ ਸਲਵਾਰ ਦਾ ਰਵਾਜ਼?
ਹਾਂਜੀ, ਪਿੰਡਾਂ ਚ ਜਾਦਾਤਰ ਓਹੀ ਪਾਂਦੀਆਂ ਨੇ ਬੀਬੀਆਂ।
ਅੱਛਾ ਠੀਕ ਹੈ ਤੁਹਾਡਾ ਘਰ ਫੇਰ ਪਿੰਡਾਂ ਵਾਲੀ ਸਾਈਡ ਪੈ ਜਾਂਦਾ ਨਾ ਪਿੰਡ ਵਾਲਾ ਏਰੀਆ ਪੈ ਜਾਂਦਾ ਨਾ ਥੋੜਾ ਜਿਹਾ। ਸ਼ਹਿਰ ਚ ਥੋੜਾ ਜਿਹਾ ਵੱਖਰਾ ਜਿਹਾ ਪੈ ਜਾਂਦਾ ਹੈਨਾ ਹਾਂਜੀ। ਤੁਸੀਂ ਫੇਿਰ ਤਾਂ ਹੀ ਦੇਖਿਆ ਹੋਣਾ ਸਾਡੇ ਤਾਂ ਇੱਥੇ ਸ਼ਹਿਰ ਦੇ ਵਿੱਚ ਕੋਈ ਪਾਉਂਦਾ ਨੀ ਹੈ।
ਅੱਛਾ ਜੀ, ਏ ਨਾਲੇ ਲਾਣੀ ਓਨਾਂ ਨੇ ਪਾਈਪਿੰਗ। ਸਾਰੇ ਸੋ ਚਾਕਾਂ ਦੇ ਉੱਤੇ ਬਿਨਾ ਪਾਈਪਿੰਗ ਤੋ ਓਨਾਂ ਦੇ ਇੱਕ ਵੀ ਸੂਟ ਨੀ ਹੁੰਦਾ ਪੈਨਜੀ ਹਰ ਸੂਟ ਤੇ ਓਨਾਂ ਨੇ ਪਾਈਪਿੰਗ ਲਵਾਨੀ ਈ ਲਵਾਨੀ ਏ। ਇੱਥੇ ਹਰ ਹਰ ਬੀਬੀ ਦੇ ਚਾਕਾ ਦੇ ਸੂਟ ਦੇ ਉੱਤੇ, ਹਰ ਪਾਈਪਿੰਗ ਲੱਗੀ ਹੀ ਲੱਗੀ ਹੋਨੀ ਏ।
ਫੇਰ ਤਾ ਕਿਡਰੀ ਪਾਈਪਿੰਗ ਵਗੈਰਾ ਲਵਾ ਲੋ, ਲੈਸ ਲਗਵਾ ਲੋ, ਓਦੇ ਨਾਲ ਤਾ ਸੂਟ ਦੀ ਗੇਟਪ ਵੀ ਹੋਰ ਵਦੀਆ ਜਾਂਦੀ ਹੋਨੀ, ਸੂਟ ਜਿਵੇਂ ਹ ਹਜ਼ਾਰ-ਪੰਦਰਾਂ ਸੌ ਤੋ ਘੱਟ ਲੱਗਦਾ ਈ ਨੀ ਹੋਨਾ ਸੂਟ
ਹਾਂਜੀ, ਓ ਬੀਬੀਆਂ ਤਾਂ ਸਾੱਦੇ ਸੂਟ ਆਲ ਓਵਰ ਲੈਂਦੇ। ਨੇ ਪੰਜ-ਪੰਜ ਮੀਟਰ ਕੱਪੜਾ, ਤੇ ਓਨਾਂ ਨੇ ਪਾਈਪਿੰਗ ਤੋ ਬਿਨਾ ਸੂਟ ਨੀ ਪਾਨਾ ਚਾਏ ਓ ਬਜ਼ੁਰਗ ਐ, ਚਾਏ ਓ ਜਵਾਨ ਜਵਾਨ ਔਰਤ ਐ। ਸਾਡੇ ਪਿੰਡਾਂ ਦੇ ਚ ਐੱਦਾ ਦੇ ਪਾਂਦੀਆਂ ਏ ਸਾਰੀ ਬੀਬੀਆਂ।
ਅੱਛਾ, ਫੇਰ ਤਾ ਯਾਨੀ ਕਿ ਕਾਫੀ ਫੈਸ਼ਰ ਐਨਾ ਤੁਵਾਡੇ ਵਾਲੀ ਸਾਈਡ ਤੇ ਪੈਂਜੀ ਜੇੜਾ ਏ ਸ਼ੇਪ ਵਾਲਾ ਹੁੰਦੈ, ਓ ਵੀ ਵਦੀਆ ਰੈਂਦੈ।
ਹਾਂਜੀ, ਏ ਸ਼ੇਪ ਵਾਲਾ ਆਪਾ ਅਗਰ ਮੰਨ ਹੋਵੇ ਤਾ ਆਪਾ ਫਰਾਕ ਵਾਲਾ ਵੀ ਪਾਨ ਲੈਨੇ ਆ। ਏ ਸ਼ੇਪ ਦੀ ਫਰਾਕ ਬਨ ਜਾਂਦੀ ਐ।
ਓ ਆਲਾ ਮੈਂ ਬਨਾਨਾ ਹੋਵੇ ਓਦੇ ਵਾਸਤੇ ਮੈਂ ਕਿੰਨੇ ਮੀਟਰ ਕੱਪੜਾ ਲੈ ਕੇ ਆਵਾਂ, ਕੁੱਛ ਪਤਾ ਤਾਨੂੰ ਆਈਡੀਆ।
ਕੱਲੀ ਅਗਰ ਫਰਾਕ ਪਾਨੀ ਏ, ਤੇ ਫੇਰ ਓਦੇ ਵਾਸਤੇ ਤਾਨੂੰ ਘੱਟੋ-ਘੱਟ ਚਾਰ ਮੀਟਰ ਕੱਪੜਾ ਕੱਲੀ ਫਰਾਕ ਦਾ ਚਾਈਦੈ, ਤੇ ਬਾਕੀ ਪੈਂਟ ਪਲਾਜ਼ੋ ਅਗਰ ਨਾਲ ਪਾਨੈ ਤੁਸੀ ਓਦੇ ਵਾਸਤੇ ਤੁਸੀ ਦੋ, ਸਵਾ ਦੋ ਮੀਟਰ ਜਿੰਨਾ ਤਾਨੂੰ ਕੱਪੜਾ ਸਵਾ ਦੋ ਮੀਟਰ ਚਾਹੀਦੈ ਹੈਈਗੈ। ਉਨਾਂ ਕੋਲ ਲੈ ਕੇ ਆਯੋ ਨਾਲ, ਸਵਾ ਸੱਤ ਮੀਟਰ, ਹਾਂਜੀ। ਐਦੇ ਨਾਲ ਵਦੀਆ ਫਰਾਕ ਬੰਨ ਜਾਂਦੀ ਏ। ਹਾਂਜੀ, ਬਿਲਕੁਲ ਜੀ, ਬਿਲਕੁਲ।
ਅੱਛਾ, ਤੇ ਜੇ ਮੈਂ ਪੈਂਜੀ ਤੁਵਾਡੇ ਵਾਲੀ ਸਾਈਡ ਆਵਾਂ, ਤੇ ਤਾਡੇ ਕੋਲ ਟਾਈਮ ਨਿਕ ਨਿਕਲ ਜੇਗਾ ਤੁਆਡੇ ਨਾਲ ਜਾ ਕੇ ਸ਼ੋਪਿੰਗ ਕਰ ਆਵਾਂਗੀ, ਜਾ ਕੇ ਸੂਟ ਲੈ ਆਵਾਂਗੇ ਆਪਨੇ ਆਸਤੇ ਸੋਨੇ-ਸੋਨੇ
ਆ ਜਾਯੋ ਪੈਂਜੀ, ਤਾਂਦੇ ਨਾਲ ਬਜ਼ਾਰ ਚੱਲ ਪਵਾਂਗੀ। ਸੂਟ ਆਪਾ ਖਰੀਦ ਲਿਆਵਾਂਗੇ, ਹਾਂਜੀ।
ਠੀਕ ਐਂ। ਤੇ ਪੈਂਜੀ ਮੈਂ ਤਾਨੂੰ ਅੱਧੇ ਰਸਤੇ ਚ ਈ ਮਿਲਾਂਗੀ, ਮੈਂ ਘਰ ਵਾਲੀ ਸੈਡ ਨੀ ਆਵਾਂਗੀ ਫੇਰ ਜੇ ਘਰ ਆਗੀ ਨਾ ਤੇ ਟੈਮ ਬੋਤ ਜਾਦਾ ਲੱਗ ਜਾਨੈ, ਫੇਰ ਓੱਥੇ ਬਜ਼ਾਰ ਵੀ ਟੈਮ ਲੱਗ ਜਾਨੈ ਫੇਰ ਬੱਚਯਾ ਦੇ
ਹਾਂਜੀ! ਕੋਈ ਨੀ ਬਿਲਕੁਲ ਜੀ, ਬਿਲਕੁਲ ਆਪ
ਭੈਣ ਜੀ। ਹੋਰ ਕੀ ਮੈਂ ਤੁਹਾਨੂੰ ਟਾਈਮ ਦੱਸ ਕਹਾਗੀ ਕਿ ਮੈਂ ਅੱਜ ਜਾਣਾ ਕਿ ਕੱਲ ਜਾਣਾ ਤੇ ਫੇਰ ਆਪਾਂ ਮੈਂ ਤੁਹਾਨੂੰ ਫੋਨ ਕਰ ਦੇਵਾਂਗੀ। ਤੁਸੀਂ ਉਹ ਅੱਧੇ- ਅੱਧੇ ਰਸਤੇ ਤੁਸੀਂ ਪਹੁੰਚ ਜਾਣਾ ਅੱਧੇ ਰਸਤੇ ਮੈਂ ਪਹੁੰਚ ਜਾਗੀ ਫੇਰ ਅਸੀਂ ਇਕੱਠੇ ਹੀ ਚੱਲ ਜਾਵਾਂਗੇ ਦੁਕਾਨ ਤੇ
ਹਾਂਜੀ! ਠੀਕ ਹੈ ਭੈਣ ਜੀ। ਆ ਜਾਵਾਂਗੇ ਹਾਂਜੀ ਠੀਕ ਹੈ। ਜੀ ਠੀਕ ਹੈ ਭੈਣ ਜੀ ਆ ਜਾਵਾਂਗੇ। ਸ ਸਤਿ੍ ਸ਼੍ਰੀ ਅਕਾਲ ਜੀ
ਅ